ਫਿਰ ਹੁਣ ਘੋਲੀ
ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਮੈਮ।
ਹਾਂਜੀ ਹਾਂ ਤੁਸੀਂ ਦੱਸੋ।
ਹਾਂਜੀ ਹਾਂ ਮੈਂ ਵੀ ਵਧੀਆ।
ਹੋਰ ਕੀ ਕਰਦੇ ਸੀਗੇ ਬਸ ਕੁਛ ਨੀ ਕਰਦੇ ਕੰਮ ਕਾਜ ਕਰਦੇ ਸੀਗੇ।
ਅੱਛਾ। ਅੱਛਾ ਠੀਕ ਹੈ, ਠੀਕ ਹੈ। ਕੀ ਕੀ ਕਰਦੇ ਸੀਗੇ।
ਘਰ ਦਾ ਝਾੜੂ ਪੋਚਾ ਹਾਂਜੀ ਹਾਂ ਹੋਰ ਤੁਸੀਂ ਹਾਂਜੀ ਹਾਂ। ਸਾਰੇ ਵਧੀਆ ਘਰੇ। ਤੁਸੀਂ ਦੱਸੋ।
ਹਾਂਜੀ। ਹਾਂ, ਹਾਂ। ਵਧੀਆ।
ਹੋਰ ਕੀ ਕਰਦੇ ਸੀ।
ਮੈਂ ਵੀ ਬਸ ਕੰਮ ਕਰਕੇ ਹਟੀ ਸੀਗੀ ਤੇ ਸਾਡੇ ਹਾਂਜੀ। ਅਤੇ ਬਸ। ਅ ਅੱਜ ਗਰਮੀ ਜਿ ਸੀਗੀ ਜਿਆਦਾ।
ਹਾਂਜੀ ਹਾਂ ਗਰਮੀ ਦਾ ਬਹੁਤ ਤਾ ਜੀ।
ਹਾਂਜੀ ਹਾਂ ਇਹ ਤਾਂ ਹੈ।
ਹਾਂਜੀ। ਗਰਮੀ ਨੇ ਤਾਂ ਬਸ, ਬਸ ਕਰਾਈ ਪਈ ਆ ਲੋਕਾਂ ਦੀ।
ਹਮ, ਹਮ। ਗਤਾ ਹੈ। ਸਾਰਾ ਦਿਨ ਪਾਣੀ ਪੀ ਜਾਓ ਬਸ
ਜੀ ਹਾਂ ਪਾਣੀ ਪੀ ਜਾਂਦੇ ਹਾਂ ਸਾਰਾ ਦਿਨ ਉਹਦੇ ਨਾਲ ਫੇਿਰ ਭੁੱਖ ਵੀ ਨਹੀਂ ਲੱਗਦੀ ਹੈਗੀ।
ਹਾਂਜੀ ਹਾਂ ਕੁਛ ਲੋਕਾਂ ਜਿਹੜੇ ਦਰਖਤ ਘੱਟ ਲਾਉਂਦੇ ਨੇ ਨਾ ਇਹਦੇ ਕਰਕੇ ਉਹ ਗਰਮੀ ਵਧੀ ਹੋਈ ਹੈ।
ਹਾਂਜੀ ਹਾਂ। ਇਹ ਤਾਂ ਹੈ।
ਹਾਂਜੀ ਹਾਂ। ਤੁਸੀਂ ਲਾਏ ਨੇ ਕਦੇ ਦਰਖਤ।
ਦਰੱਖਤ
ਅ ਅੱਛਾ, ਅੱਛਾ ਹਾਂਜੀ ਹਾਂ। ਪਰ ਕਈ ਲਾ ਲੈਂਦੇ ਨੇ। ਫੇਰ ਦੇਖਭਾਲ ਨੀ ਕਰਦੇ ਸੁੱਕ ਜਾਂਦੇ ਨੇ।
ਹਾਂਜੀ, ਹਾਂ, ਇਹ ਤਾਂ ਹੈ, ਨਹੀਂ ਮਤਲਬ ਕਿ ਸਾਨੂੰ ਕਿ ਉਹਨਾਂ ਤੋਂ ਦੇਖੋ ਹੁਣ ਆਕਸੀਜਨ ਵੀ ਮਿਲਦੀ ਆ, ਆਪਾਂ ਨੂੰ ਠੰਡੀ ਹਵਾ ਵੀ ਦਿੰਦੇ ਨੇ।
ਹਾਂਜੀ। ਹਾਂ, ਹਾਂ।
ਫਿਰ ਅੱਪਾ ਨੂੰ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹਾ
ਹਾਂ, ਇਹ ਤਾਂ ਹੈ। ਚਲੋ ਐਵੇਂ ਹੁੰਦਾ ਵੀ ਹਨਾ ਇੱਕ ਨ ਚਲੋ ਕਦੇ ਇੱਕ ਨੀ ਇੱਕ ਦੋ ਚਲੋ ਲਗਾ ਲੋ ਹਨਾ। ਤਾਂ ਹੁਣ ਤਾਂ ਪਰ ਕਿਸੇ ਦੇ ਵਿਹੜੇ ਮਤਲਬ ਸਾਰਿਆਂ ਦੇ ਪੱਕੇ ਨੇ ਤਾਂ ਕਰ ਪਹਿਲਾਂ ਤਾਂ ਨਹੀਂ, ਹਰ ਘਰ ਚ ਇੱਕ ਦਰਖਤ ਹੁੰਦਾ ਸੀ
ਕਾਂਗੇ ਸਾਰੇ ਵਿਹੜੇ, ਪਰ ਅੱਜ ਕੱਲ੍ਹ ਤਾਂ ਪੱਕੇ ਹੋ ਗਏ। ਕੋਈ ਕੱਚਾ ਰੱਖਦਾ ਹੀਈ ਨਿ ਹੈਗਾ।
ਹਾਂ, ਹਰੇਕ ਘਰ ਚ ਇੱਕ ਦਰਖਤ ਹੁੰਦਾ, ਹਾਂਜੀ ਹਾਂ ਬਹੁਤ ਜ਼ਰੂਰੀ ਆ।
ਦਰਖਤ ਕੋਈ ਨਾ ਕੋਈ
ਹਾਂਜੀ। ਹਾਂ, ਕਈ ਤਾਂ ਲੋਕ ਦੇਖਲਓ, ਉਹ ਲੰਗਰ ਲਂਗਾ ਦੇ ਨੇ। ਦਰਖਤ ਆਉਂਦਾ ਫ੍ਰਰੀ ਚ। ਹਾਂ। ਇਹਨਾਂ ਨਾਲ ਹੀ ਚਲੋ ਆਪਾਂ ਨੂੰ ਮਲਬਲ਼ ਕਿੰਨੀਆਂ ਚੀਜ਼ਾਂ ਮਿਲਦੀਆਂ ਨੇ। ਦਵਾਈਆਂ ਤਿਆਰ ਹੁੰਦੀਆਂ ਨੇ, ਗੱਤਾ ਤਿਆਰ ਹੁੰਦਾ।
ਫੁੱਲ ਵੀ, ਦਰੱਖਤ ਜੜੀਆਂ-ਬੂਟੀਆਂ ਤੋਂ ਦਵਾਈਆਂ
ਹਾਂਜੀ। ਹਾਂ। ਹਾਂ। ਨਾਲੇ ਚਲੋ ਐਵੇਂ ਘਰੇ ਆਪਾਂ ਨੂੰ ਸਬਜ਼ੀਆਂ ਓਹ ਵੀ ਲਗਾ ਲੈਨੀ ਹੈ ਇੰਝ
ਹਾਂਜੀ। ਹਾਂ, ਕਿਉਂਕਿ ਅੱਜ ਕੱਲ੍ਹ ਹਰੀਆਂ ਤਾਜ਼ੀਆਂ ਸਬਜ਼ ਜੀਆਂ
ਹਾਂਜੀ ਹਾਂ। ਤਾਜ਼ੀਆਂ ਸਬਜ਼ੀਆਂ ਚਲੋ ਆਪਾਂ ਨੂੰ ਕੈਮੀਕਲ ਫ੍ਰਰੀ ਮਿਲਦਾ ਆਪਾਂ ਖਾ ਸਕੀਏ ਨਹੀਂ ਤਾਂ, ਉਹ ਟੀਕੇ ਵਗੈਰਾ ਇੰਜੈਕਟ ਲਗਾ ਕੇ ਪਕਾਂਦੇ ਨੇ।
ਇਹ ਤਾਂ ਹੈ। ਨਹੀਂ ਜੀ, ਨਹੀਂ ਮੋਟਰ ਤੇ ਲਾਂਘ ਹੋਈਆਂ ਨੇ ਜੀ ਬਸ
ਠੀਕ ਹੈ, ਠੀਕ ਹੈ। ਹਾਂ, ਹੁਣ ਭਿੰਡੀਆਂ ਅ ਆਪਾਂ ਲਾ ਲਈਏ ਮਿਰਚਾਂ
ਜੀ ਹਾਂ।
ਵੀ ਹ।
ਮਤਲਬ ਕਿ ਮੋਟਰ ਤੇ ਇੱਕ ਦੋ ਇੱਕ ਦੋ ਬਿੱਲ ਲਾ-ਲਾ ਲੈਂਦੇ ਨੇ।
ਅੱਛਾ ਅੱਛਾ
ਹਨ ਜੀ
ਲਾ ਲੈਣੀਆਂ ਚਾਹੀਦੀਆਂ ਨੇ ਚਲੋ
ਇਹ ਤਾਂ ਹੈ ਹੀ ਹਾਂਜੀ ਹਾਂ ਕਰੇਲੇ ਬੇ ਦੀਆਂ ਵੇਲਾਂ ਮਤਲਬ ਕੀ ਆਹ ਵੀ ਆਪਾਂ ਕਹਿ ਮਿਰਚਾਂ ਮੁਰਚਾਂ ਹਰੀਆਂ
ਹਾਂਜੀ ਹਾਂ ਵਧੀਆ ਰਹਿੰਦਾ ਚਲੋ
ਹਨ ਜੀ ਹਾ ਹੋਰ ਦੱਸੋ ਜੀ ਹੋਰ ਘਰ ਪਰਿਵਾਰ ਸਾਰੇ ਵਧੀਆ ਅੱਛਾ ਜੀ ਹੋਰ ਤੁਥਹਾਡੀ ਭਾਬੀ ਜੀ ਕੀ ਕਰਦੇ ਨੇ
ਉਹ ਬਸ ਰੋਟੀ ਖਾਂਦੇ ਸੀਗੇ
ਅੱਛਾ ਜੀ ਕਾਹਦੀ ਸਬਜ਼ੀ ਨਾਲ
ਆਲੂ ਮਟਰਾਂ ਦੀ
ਮਟਰਾਂ ਦੀ ਸਬਜ਼ੀ
ਤੁਸੀਂ ਕੀ ਬਣਾਇਆ ਸੀ
ਅਸੀਂ ਤਾਂ ਜੀ ਦਾਲ ਬਣਾਈ ਤੀ ਜੀ
ਠੀਕ ਹੈ ਠੀਕ
ਹਾਂਜੀ ਹਾਂਜੀ ਹਾਂ ਗਰਮੀਆਂ ਚ ਤਾਂ ਹਾਂਜੀ ਤਲਿਆ ਵ ਵੀ ਨਹੀਂੀ ਖਾਦਾ ਜਾਂਦਾ ਤਾਂ ਅੱਜ ਕਲ ਗਰਮੀਆਂ ਵਿਚ
ਹਾਂਜੀ ਹਾਂ ਫੇਰ ਉਹ ਗ ਫੇਰ ਬਾਰ ਬਾਰ ਪਿਆਸ ਲੱਗਦੀ ਹੈ ਪਾਣੀ ਦੀ
ਇਹ ਤੇ ਹੈ
ਵਿੱਚ ਪਾਣੀ ਪੀ ਪੀ ਕੇ ਢਿੱਡ ਭਰੀ ਜਾਂਦੀ
ਹਾਂਜੀ ਕਿਉਂਕਿ ਗਰਮੀਆਂ ਚ ਤਾਂ ਪਾਣੀ ਪੀਂਦੇ ਆਪਾਂ ਜ਼ਿਆਦਾਤਰ ਹਾਂਜੀ ਹੋਰ ਦੱਸੋ ਬਸ ਜੀ
ਹੋਰ ਬਸ ਵਧੀਆ ਜੀ।
ਅੱਛਾ ਜੀ।
ਤੇ ਹੋਰ ਕੀ ਕਰਦੇ ਨੇ ਅੱਜ ਕੱਲ।
ਬਸ ਜੀ ਅੱਜ ਕੱਲ ਤਾਂ ਕੁਛ ਵੀ ਨੀ ਕਰਦੇ ਫਿਲਹਾਲ ਤਾਂ ਅਸੀਂ ਫਰੀ ਹੋ ਬੈਠੇ ਹੁੰਦੇ ਹੁੰਨੇ ਆ ਜੀ।
ਅੱਛਾ ਅੱਛਾ।
ਹਾਂਜੀ ਤੁਸੀਂ ਦੱਸੋ।
ਨੀਲਸ ਦਾ ਨੀ ਕੀਤਾ ਤੁਸੀਂ।
ਦਾ ਹਜੇ ਮਤਲਬ ਕਿ ਥੋੜਾ ਜਹਾ ਕਰ ਲਿਆ ਥੋੜਾ ਜਹਾ ਰਹਿ ਗਿਆ।
ਅੱਛਾ।
ਹਾਂਜੀ ਸਮਾਨ ਮੈਂ ਖੰਨਾ ਇਥੋਂ ਸਰਹਿੰਦ ਤੂੰ ਲਿਆਂਦਾ ਸੀਗਾ ਜੀ।
ਠੀਕ ਹੈ ਠੀਕ ਆ ਕਿੰਨੇ ਕ ਦਾ ਗਿਆ ਸੀਗਾ।
ਆਪਾ ਲਿਆਂਦਾ ਸੀਗਾ।
ਅੱਛਾ, ਅੱਛਾ, ਲੈਂਪ ਵਗੈਰਾ।
ਲੈਂਪ ਵੀ ਜੀ ਓਡਰ ਕੀਤਾ ਹੋਇਆ ਜੀ।
ਅੱਛਾ, ਅੱਛਾ, ਠੀਕ ਆ, ਠੀਕ ਆ। ਹਾਂਜੀ। ਵਧੀਆ, ਮੈਂ ਵੀ ਸੋਚ ਰਹੀ ਹਾਂ। ਲੈ ਸਮਾਨ ਆਪ ਆਪਣਾ ਹੀ ਕਰ ਲੈਂਦਾ ਬੰਦਾ।
ਹਾਂਜੀ, ਹਾਂ ਇਹ ਤਾਂ ਹੈ।
ਹਾਂਜੀ ਹਾਂ ਜਹ ਜੈਲ ਵਗੈਰਾ ਵੀ ਲੈ ਕੇ ਆਉਂਦੇ ਹੋ ਤੁਸੀਂ।
ਅ ਅਕ੍ਰਾਲਿਕ ਪਾਊਡਰ ਲੈ ਕੇ। ਕਿਆਂਦਾ ਜੀ।
ਠੀਕ ਹੈ, ਠੀਕ ਹੈ।
ਅ੍ਰੈਲਿਕ ਵਾਲੇ ਨੇ ਮਤਲਬ ਕਿ ਟੈਂਪਰੇਰੀ ਵੀ ਨੇ ਅਕ੍ਰੇਲਿਕ ਵਾਲੇ ਵੀ ਨੇ।
ਠੀਕ। ਠੀਕ ਹੈ, ਠੀਕ ਹੈ। ਚਲੋ ਵਧੀਆ।
ਹਾਂਜੀ, ਹਾਂ।
ਹੁਣ, ਹੁਣ ਤਾਂ ਸਰਹੰਦ ਤੁਹਾਡੇ ਅ ਜ਼ੂਡੀਓ ਵੀ ਖੁੱਲ੍ਹ ਗਿਆ।
ਹਾਂਜੀ, ਜੂੜਓ ਖੁੱਲ ਗਿਆ ਸਰਹੰਦ। ਜੀ ਨਹੀਂ ਜੀ ਜ਼ਡੀਓ ਚ ਤਾਂ ਹਜੇ ਗਏ ਨੀ ਅਸੀਂ ਵੀਟੂ ਚ ਜਾਏ ਆਏ ਸੀਗੇ ਅਸੀਂ ਹਜੇ।
ਅੱਛਾ, ਅੱਛਾ, ਹਾਂ, ਹਾਂ। ਵਧੀਆ ਬਸ। ਅਤੇ ਜਾਇਆ ਜੁਦਿਓ 'ਚ।
ਹਾਂਜੀ, ਹਾਂ। ਜਾਵਾਂਗੇ ਜੀ। ਸਿਕਮਤ ਦਾ ਗੇੜਾ ਕੱਢਿਆਵਾਂਗੇ ਜੋੜਿਓ
ਹਾਂਜੀ, ਹਾਂ। ਨਹੀਂ ਵਧੀਆ ਸਮਾਨ ਮਿਲਦਾ ਏਦਾਂ ਮਤਲਬ ਏਦਾਂ ਪ੍ਰਾਈਜ਼ ਵੀ ਨਹੀਂ ਜਿਆਦਾ ਹੁੰਦਾ।
ਹਾਂਜੀ, ਹਾਂਜੀ ਹਾਂ ਇਹ ਤਾਂ ਹੈ। ਮਤਲਬ ਕਿ ਵਧੀਆ ਚੀਜ਼ਾਂ, ਕੱਪੜੇ ਹੀ ਬਸ ਜ਼ਿਆਦਾਤਰ ਕੱਪੜੇ ਹੀ ਮਤਲਬ ਅਗਲੇ ਕੱਪੜਿਆਂ ਦਾ ਹੀ ਸ਼ੌਂਕ ਹੁੰਦਾ ਅਗਲੇ ਨੂੰ।
ਹਾਂਜੀ, ਹਾਂ। ਚਲੋ ਐ ਨੀ ਗ ਵੀ ਚਲੋ ਕੱਪੜਿਆਂ ਦੀ ਵਰਾਇਟੀ ਗਰਮੀ ਵਾਲਿਆਂ ਦੀ। ਵਧੀਆ ਹੁੰਦੀ ਆ। ਹਮ ਟੋਪ ਵਗੈਰਾ, ਕੁੜਤੀਆਂ ਵਗੈਰਾ ਬਹੁਤ ਵਧੀਆ। ਹੁੰਦੀਆਂ ਨੇ।
ਹਾਂਜੀ, ਹਾਂ, ਇਹ ਤਾਂ ਹੈ, ਹੋਰ ਦੱਸੋ ਜੀ।
ਹੋਰ, ਵਧੀਆ। ਜੀ ਹੋਰ ਤੁਸੀਂ ਆਉਣ। ਲਈਨ ਵਸਪ
ਹਾਂਜੀ
ਔਨਲਾਈਨ ਸ਼ੋਪਿੰਗ
ਹਾਂਜੀ। ਓਨਲਾਈਨ ਸ਼ੋਪਿੰਗ ਅਸੀਂ ਕਰਦੇ ਹ ਜੀ।
ਅੱਛਾ ਅੱਛਾ ਠੀਕ ਹੋਰ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ।
ਮਤਲਬ ਵਧੀਆ ਜੀ।
ਠੀਕ।
ਹਾਂਜੀ ਹਾਂਜੀ ਹਾਂ ਪ੍ਰੋਡਕਟ ਸਾਰੇ ਵਧੀਆ ਆਏ ਨੇ।
ਅੱਛਾ, ਅੱਛਾ। ਚਲੋ ਵਧੀਆ। ਹਾਂਜੀ ਹਾਂ ਪਰ ਕਈ ਵਾਰ ਹਾਂਜੀ ਹਾਂ ਕਰ ਲੈਂਦੇ ਹ ਕਈ ਵਾਰ ਪਰ ਕਈ ਵਾਰ ਸਕੈਮ ਵੀ ਹੋ ਜਾਂਦਾ ਹੈ। ਉਹ ਪ੍ਰੋਡਕਟ ਹੋਰ ਭੇਜ ਦਿੰਦੇ ਨੇ।
ਓਕੇ ਫਿਰ ਉਹਨੂੰ ਰਿਟਰਨ ਕਰਦੇ
ਹਾਂਜੀ ਹਾਂ ਰਿਟਰਨ ਕਰ ਦਿੰਦੇ ਆਾਂ ਨੂੰ ਕਈ ਵਾਰੀ ਰਿਟਰਨ ਪੋਲਿਸੀ ਵੀ ਨਹੀਂ ਹੁੰਦੀ ਗ ਕਈ ਪ੍ਰੋਡਕਟ ਤੇ ਨਹੀਂ ਕਈ ਪ੍ਰੋਡਕਟ ਤਾਂ ਹੁੰਦੀ ਨਹੀਂ ਗਗੀ। ਇਧਰ ਨਾ ਹਾਂਜੀ ਹਾਂ ਤਾਂ ਕਰ ਓਕੇ। ਪਰ ਓਦਾਂ ਤਾਂ ਵਧੀਆ ਹੀਈ ਆ ਕੁ ਕੁਛ, ਕੁਛ ਚੀਜ਼ਾਂ ਹੁੰਦੀਆਂ ਨੇ ਵਿੱਚ ਵਿੱਚ ਓਦਾਂ ਤਾਂ ਵਧੀਆ ਆ।
ਹਾਂਜੀ ਹਾਂ। ਇਹ ਤਾਂ ਹੈ।
ਆਪਾਂ ਇੱਕ ਦੁਕਾਨ
ਤੇ ਦੇਖਦੇ ਯਾਰ ਹਾਂ ਚੀਜ਼ ਦਾ ਫੇਿਰ ਫ਼ਰਕ ਹੀ ਹੁੰਦਾ ਹੁਣ ਆਪਾਂ ਨੂੰ ਤਾਂ ਉਹਨਾਂ ਨੇ ਫੋਟੋਆਂ ਚ ਦਿਖਾਉਣਾ ਕਿਤੇ ਆਪਾਂ ਉਹਨਾਂ ਨੂੰ ਮਤਲਬ ਕੀ ਸਾਹਮਣੇ ਦੇਖਣਾ ਦੁਕਾਨ ਤੇ ਜਾ ਕੇ।
ਹਾਂਜੀ ਹਾਂ। ਕਿਤੇ ਆਪਾਂ ਐ ਹੱਥ ਟੱਚ ਕਰਕੇ ਕੱਪੜੇ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਹਨ ਐ ਨਾ ਆਪਾਂ ਦੇਖ ਕੇ ਲੈਣੀ ਹੈ ਹਾਂਜੀ ਸਾਈਜ਼ ਵਗੈਰਾ ਸਭ ਕੁੱਛ
ਹਾਂਜੀ ਹਾਂ ਕਿਉਂਕਿ ਆਪਾਂ ਤਾਂ ਉੱਥੇ ਤਾਂ ਚਲੋ ਆਪਾਂ ਪ੍ਰਾਈਜ਼ ਵੀ ਘੱਟ, ਵੱਧ, ਵੱਧ ਕਰ ਲੈਂਦੇ ਹਾਂ। ਦੁਕਾਨ ਤੇ ਤਾਂ ਜਾਗੇ ਹਮ ਇੱਥੇ ਆਪਾਂ ਨਲਾਈ ਸ਼ੋਪਿੰਗ ਤੇ ਤਾਂ ਘੱ ਵੱਧ ਵੀ ਨ ਨਹੀਂ ਕਰ ਸਕਦੇ।
ਹਾਂਜੀ ਹਾਂ ਚੱਲ ਤਾਂ ਆਪਾਂ ਨੂੰ ਇਹ ਹੁੰਦਾ ਵੀ ਚਲੋ ਘੱਟ ਹੀ ਹੋਣੀ ਕਿਉਂਕਿ ਔਫਰ ਚੱਲਦੇ ਰਹਿੰਦੇ ਨੇ ਨਲਾਈਨ
ਹਾਂਜੀ ਹਾਂ ਤੁਸੀਂ ਕਿਹੜੇ ਐਪ ਤੋਂ ਮਤਲਬ ਸ਼ੋਪਿੰਗ ਕਰਦੇ ਹੋ
ਮੈਂ ਜਿੱਦਾਂ ਮੀਸ਼ੋ ਤੋਂ ਵੀ ਕਰ ਲੈਂਦੀ ਹਾਂ
ਓ ਓਕੇ ਓਕੇ ਫੇਰ ਤੁਹਾਡੇ ਘਰ ਦੇ ਬਾਹਰ ਹੀ ਫੜਾ ਜਾਂਦੇ ਨੇਪ ਗਡਾਲੇ
ਹਾਂਜੀ ਹਾਂ ਉਹ ਦੁਕਾਨ ਤੇ ਖੁਲਾ ਜਾਂਦੇ ਨੇ ਸਾਡੀ ਤੇ
ਚਲੋ ਵਧੀਆ ਗੱਲ ਆ ਜੀ
ਫ ਤਾਂ ਕਰਕੇ
ਹਾਂਜੀ ਤਾਂ ਹੈ ਹੋਰ ਦੱਸੋ ਜੀ ਕੋਈ ਗੱਲਬਾਤ।
ਹੋਰ ਬਸ ਵਧੀਆ ਹਾਂ ਮੈਂ ਵੀ ਮਤਲਬ ਇੱਕ ਸੂਟ ਮੰਗਇਆ ਸੀਗਾ। ਤੇ ਉਹਦ ਉਹਦੇ ਫਿਰ ਡਿਜ਼ ਆਇਆ ਤਾਂ ਚਲੋ ਵਧੀਆ ਕੁਆਲਿਟੀ ਤਾਂ ਵਧੀਆ ਸੀ ਪਰ ਉਹਦੇ ਡਿਜ਼ਾਇਨ ਤੇ ਫ਼ਰਕ ਰਹਿ ਗਿਆ।
ਅੱਛਾ ਜੀ ਅ ਐਵੇਂ ਡਿਜ਼ਾਇਨਾਂ ਚ ਫ਼ਰਕ ਪਾ ਦਿੰਦੇ ਨੇ।
ਬਠਾਇਆ ਹੋਰ ਸੀਗਾ ਪਰ ਭੇਜ ਤਾਂ ਮਤਲਬ ਹੋਰ।
ਅੱਛਾ ਫਿਰ ਤੁਸੀਂ ਰਿਟਰਨ ਕਰ ਦੇਣਾ।
ਰਿਟਰਨ ਫੇਰ ਮੈਂ ਕਿਹਾ ਸੀਗਾ। ਮੰਮੀ ਕਹਿੰਦੀ ਚਲ ਕੋਈ ਨਹੀਂ ਸੂਟ ਤਾਂ ਵਧੀਆ ਹੈ
ਹਾਂਜੀ ਹਾਂ ਇਹ ਤਾਂ ਹੈ ਚਲੋ ਅਪਾ ਨੂੰ ਤਾਂ ਡਿਜ਼ਾਇਨ ਦਾ ਕੁਆਲਿਟੀ ਵਧੀਆ ਹੋਣੀ ਚਾਹੀਦੀ ਏ ਨਾ।
ਤੇ ਏਦਾਂ ਹੀ ਹੁੰਦਾ ਆ ਵੀ ਚਲੋ ਕੋਈ। ਚੀਜ਼ ਤਾਂ ਵਧੀਆ ਆ ਜਾਂਦੀ ਏ ਕੋਈ ਚੀਜ਼ ਨ ਵਧੀਆ ਆਂਦੀ ਅਕਸਸੇਰੀ ਵਗੈਰਾ ਤਾਂ ਚੱਲ
ਵਧੀਆ ਆ ਜਾਂਦੀ ਆ ਹਾਂਜੀ ਮੈਂ ਪਹਿਲਾਂ ਅਸੀਂ ਇੱਕ ਦੋ ਚੀਜ਼ ਐਵੇਂ ਮੰਗਵਾਈ ਸੀ। ਉਹ ਉਹਨਾਂ ਨੇ ਵਧੀਆ ਨੀ ਭੇਜੀ ਫਿਰ ਅਸੀਂ ਉਹਨਾਂ ਨੂੰ ਰਿਟਰਨ ਕੀਤੀ ਹਾਂਜੀ
ਹਾਂ ਏਦਾਂ ਈ ਹੁੰਦਾ ਏ ਕਈ ਵਾਰ ਤਾਂ ਚਲੋ ਏਦਾਂ ਹੁੰਦਾ ਵੀ ਏ ਅਕਸਸੇਰੀ ਵਗੈਰਾ ਚਲੋ ਵਧੀਆ ਆ ਜਾਂਦੀ ਆ।
ਹਾਂਜੀ ਹਾਂ ਐਕਸੈਸਰੀ ਤਾਂ ਵਧੀਆ ਆ ਜਾਂਦੀ ਏ।
ਹੁੰਦਾ ਆ
ਹਾਂਜੀ ਕੱਪੜਿਆਂ ਦਾ ਤਾਂ ਫ਼ਰਕ ਹੁੰਦਾ ਏ ਕਿਉਂਕਿ ਕੱਪੜੇ ਤਾਂ ਦੇਖੋ ਆਪਾਂ ਕਿਤੇ ਤਾਂ ਆਪਾਂ ਅੱਖੀ ਦੇਖ ਕੇ ਲੇ ਕੇ ਆਨੇ ਕਿਤੇ ਆਪਾਂ ਨੂੰ ਉਹਨਾਂ ਨੇ ਐਵੇ ਬਸ ਫੋਟੋਆਂ ਚ ਦੇਖ ਕੇ ਆਪਾਂ ਕਹਿ ਦਿੰਨੇ ਹਾਂ ਵੀ ਹਾਂ ਫੋਟੋਆਂ ਚ ਕੋਈ ਚੀਜ਼ ਹੋਰ ਲੱਗਦੀ ਆ ਜਦ ਚੀਜ਼ ਆਂਦੀ ਲੱਗਦੀ ਏ ਫਿਰ ਹੋਰ ਲੱਗਦੀ ਆ।
ਉਹ ਭੇਜ ਕੁਛ ਹੋਰ ਦਿੰਦੇ ਨੇ
ਹਾਂਜੀ, ਹਾਂ ਚਲੋ ਠੀਕ ਹੈ। ਮੈਡਮ ਹੁਣ ਟਾਈਮ ਪੂਰਾ ਹੋ ਗਿਆ। ਹਾਂਜੀ, ਫੇਰ ਕਰਦੇ ਆ ਠੀਕ ਏ।